ਹੈਲੋ, ਸਸ ਸ਼੍ਰੀ ਕਾਲ ਜੀ।
ਸਸ ਸ੍ਰੀ ਕਾਲ ਜੀ, ਹੋਰ ਕੀ। ਹਾਂਜੀ, ਹਾਂ ਵਧੀਆ। ਤੁਸੀਂ ਦੱਸੋ ਤੁਆਡੇ ਕੀ ਹਾਲ ਨੇਂ ਜੀ?
ਵਧੀਆ ਜੀ।
ਹੋਰ, ਕਿੱਦਾਂ ਦਾ ਮੌਸਮ ਐ ਤੁਆਡੇ ਓਥੇ ਅੱਜ।
ਬੋਹਤ ਜ਼ਿਆਦਾ ਗਰਮੀ ਐ, ਪੈਲੇ ਤੇ ਦੋ-ਚਾਰ ਦਿਨ ਪੈਲੇ ਬਾਰਿਸ਼ ਸੀ, ਅੱਛਾ ਮੌਸਮ ਸੀ, ਹੁਣ ਤੇ ਬੋਤ ਗਰਮੀ ਹੋ ਗਈ ਐ।
ਹਂ, ਸਾਡੇ ਇੱਥੇ ਕਾਫ ਕੁਛ ਦਿਨ ਪੈਲੇ ਕਾਫ਼ੀ ਬਾਰਿਸ਼ ਹੋ ਰੀ ਸੀ, ਪਰ ਅੱਜ ਥੋੜੀ ਗਰਮੀ ਹੈ, ਲਗ ਰੱਖੀ ਬਾਰਿਸ਼ ਹੈਗੀ ਤਾਂ ਰੁਕੂ ਲੱਗਦਾ ਨੀਂ, ਠੀਕ-ਠਾਕ ਏ ਆ। ਹਂ।
ਬੋਹਤ ਜ਼ਿਆਦਾ ਗਰਮੀ ਹੋਗੀ ਏ ਬੱਚਿਆਂ ਦੇ ਸਕੂਲ ਜਾਣਾ ਕਰਨੇ। ਗਰਮੀ ਚ। ਕੰਮ ਤੇ ਉਹ ਕਰਨੇ ਈ ਨੇ ਸਾਰੇ ਜਿਨੇਂ ਕਰਨੇ ਨੇਂ, ਕੰਮ ਦੇ ਓ ਬੋਲੋ
ਹੋਰ ਦੱਸੋ ਫੇਰ ਤੁਸੀਂ ਅੱਜ ਕੀ ਖਾਧਾ-ਪੀਤਾ।
ਅਸੀਂ ਅੱਜ ਬਸ ਬ੍ਰੇਕਫਾਸਟ ਕੀਤਾ ਸਵੇਰੇ ਅ ਪੋਹਾ ਬਣਾਇਆ ਸੀ ਬ੍ਰੇਕਫਾਸਟ ਚ
ਅੱਛਾ।
ਤੇ ਅੰਡੇ ਬੋਇਲ ਖਾਧੇ ਨਾਲ।
ਅੱਛਾ, ਅੱਛਾ।
ਔਰ ਬਾਕੀ, ਪਕੌੜੇ ਸੀਗੇ।
ਹਂ, ਪਰਸ ਮੈਂ ਤੋ ਹਂ। ਮੈਂ ਤੇ ਹਜੇ ਸਿਰਫ਼ ਦੁੱਧ ਪੀ ਤਾਂ ਰੋਟੀ ਥੋੜ੍ਹੀ ਦੇਰ ਬਾਅਦ ਖਾਵਾਂਗਾ। ਮਨ ਨੀਂ ਕਰ ਰਿਆ ਅੱਜ।
ਕਿਉਂ ਕੀ ਗੱਲ
ਪਤਾ ਨਹੀਂ ਬਸ ਦੁੱਧ ਪੀਤਾਂ ਫੇਰ ਮਨ ਨੀਂ ਕਰਦਾ ਕੁਛ ਟੈਮ ਤ
ਐ ਤੇ ਹੈਂ, ਦੁੱਧ ਹੈਵੀ ਹੁੰਦਾ ਨਾ ਆਪਣੇ ਆਪ 'ਚ
ਹਾਂਜੀ।
ਮੇਰਾ ਵੀ ਬੇਟਾ ਗਿਆ ਹੋਇਆ ਉੱਥੇ, ਮੈਚ ਖੇਲਣ ਗਿਆ ਹੋਇਆ।
ਅੱਛਾ।
ਹਾਂ ਸ਼ੈਦ ਮਤਲਬ, ਦੂਸਰੇ- ਦੂਸਰੇ ਸੀਟੀ ਟੀ ਹੋਇਆ, ਚਾਰ ਦਿਨ ਦਾ ਟਰਿੱਪ ਹੈ ਓਦਾਂ, ਉੱਥੇ ਮਤਲਬ ਉੱਥੇ ਈ ਰਹਿ ਰਿਆ। ਬਸ ਉਥ ਉਹਦੇ ਨਾਲ ਗੱਲ ਹੋ ਜਾਂਦੀ ਸਵੇਰੇ ਵੀ ਮੈਚ ਅੱਜ ਹੋਣਾ ਦਾ ਮੈਚ ਨਾ ਫਸਟ ਮਤਲਬ ਅੱਜ ਓਹ
ਕਿਹੜਾ ਮੈਚ ਕ੍ਰਿਕਟ ਦਾ ਜਾਂ ਕੋਈ ਹੋਰ
ਨਈ ਬਾਸਕਿਟਬਾਲ- ਬਾਸਕਿਟਬਾਲ ਖੇਲਦਾ ਤੇ ਉਹੀ ਮੈਂ ਕਿਹਾ ਮੈਨੂੰ ਫੋ ਫੋਨ-ਫੋਨ ਫੂਨ ਦਿੱਤਾ ਹੋਇਆ ਕਈ ਵਾਰ ਫੋਨ ਕਰਦਾ ਹੀ ਨਈ, ਇੰਨਾਂ ਬਿਜ਼ੀ ਹੋ ਗਿਆ ਦੋਸਤਾਂ ਨਾਲ ਜਾ ਕੇ ਉੱਥੇ
ਬੱਚੇ ਨੀ ਯਾਦ ਕਰਦੇ ਜ਼ਿਆਦਾਤਰ
ਨਾ- ਨਾ ਪਰ ਦੇਖੋ ਨਾ ਸਾਡੇ ਕੋਲ ਪੈਸੇ ਵੀ ਲੇ ਉਹ ਤਿੰਨ ਹਜ਼ਾਰ ਲਿਆ ਉਹਨਾਂ ਨੇ, ਸਟੇਅ ਕਰਾਣ ਦਾ ਬੱਚਿਆਂ ਨੂੰ ਇਕੱਠੇ ਇੱਕ ਰੂਮ ਵਿੱਚ ਤੇ ਪਹਿਲੋਂ ਦਿੱ ਤਾਂਹੀ ਨੀ ਬੱਚੇ ਨੂੰ ਰਾਤੀ ਸੁੱਤਾ ਨੀਂ ਪੂਰੀ ਰਾਤ, ਕਹਿੰਦਾ ਮੰਮਾ ਤਿੰਨ ਵਜੇ ਸੁੱਤਾ ਪੀਲੋ ਹੀ ਨੀਂ ਦਿੱਤਾ ਸੋਣ ਆਸਤੇ, ਬੈਡ 'ਤੇ ਦਿੱਤਾ ਉਹਨਾਂ ਨੇ ਮਤਲਬ ਪੀਲੋ ਨੀ ਸੀ, ਪੀਲੋ ਘੱਟ ਹੋਣੇ ਨਾ ਬੱਚੇ ਬਾਰਾਂ ਬੱਚੇ ਸੀਗੇ ਇੱਕ ਰੂਮ ਵਿੱਚ
ਹਾਂ।
ਕਾਫ਼ੀ ਵੱਡਾ ਰੂਮ ਸੀਗਾ, ਹੁਣ ਮੈਂ ਕਿਹਾ ਮੈ ਤੈਨੂੰ ਔਨਲਾਈਨ ਔਡਰ ਕਰ ਦਿੰਨੀ ਆ ਪੀਲੋ ਤੂੰ ਪੇਮੈਂਟ ਕਰਦੀ, ਕਰ ਦਾਂਗੀ ਮੈਂ ਤੂੰ ਲੱ ਲਈ। ਬੱਚੇ ਨੇ ਸਵੇਰੇ ਮੈਚ ਖੇਲਣਾ ਐ। ਹਾਂ ਜੇ ਮੈਚ ਬੱਚੇ ਨੇ ਸਵੇਰੇ ਖੇਲਣਾ, ਨੀਂਦ ਤਾਂ ਪੂਰੀ ਚਾਹੀਦੀ ਐ, ਤਿੰਨ ਵਜੇ ਸੁੱਤਾ ਸਵੇਰੇ ਉਠਾਤਾ ਸਰ ਨੇ ਪੰਜ ਵਜੇ, ਚਲੋ ਪ੍ਰੈਕਟਿਸ ਕਰਨੀ ਚਲੋ। ਉਹੀ ਹੈ ਬੱਚਾ, ਲੱਗਦਾ ਹੀ ਏ ਬੱਚੇ ਦੂਰ ਜਾਦਾ ਪਰ ਅੱਛੇ ਬੱਚੇ ਜਦੋਂ ਇਕੱਲੇ ਰਹਿੰਦੇ ਨੇ ਨਾ ਉਹਨੂੰ ਆਪਣੇ ਆਪ ਸਮਾਨ ਸੰਭਾਲਣਾ ਹੁੰਦਾ, ਆਪਣਾ ਪੈਕਿੰਗ ਕਰਨੀ ਹੈ ਕਿਵੇਂ ਕੀ ਹੁਣ ਤੇ ਮੰਮਾ ਕੋਲੋਂ ਸਮਾਨ ਲਵਾ ਬੋਲੇ ਗਾ ਮੰਮਾ ਐ ਦੇਦੋ ਮੰਮਾ ਓ ਦੇਦੋ, ਅੱਛੀ ਗੱਲ ਐ ਨਾ ਇਕੱਲਾ ਬੱਚਾ ਰਵੇ ਜ਼ਰੂਰੀ ਐ, ਹਰ ਮੁੰਡੇ ਨੂੰ ਆਣਾ ਚਾਹੀਦਾ ਕੰਮ ਨਾ
ਹੂੰ ਸਿਆਲ ਤੋਂ ਬਿਨਾਂ ਪੀਲੋ ਤੇ ਵੈਸੇ ਸੁੱਤਾ ਈ ਨੀ ਜਾਂਦਾ ਕਿਸੇ ਕੋਲ ਵੀ, ਮੇਰੇ ਕੋਲ ਤਾਂ ਬਿਲਕੁਲ ਹੀ ਨੀ। ਨੀਂਦ ਨੀ ਆਂਦੀ ਫਿਰ
ਨਹੀਂ ਉਹ ਦੋ ਘਰ ਪੀਲੋ ਲੈ ਕੇ ਸੌਦਾ ਇੱਕ ਪੀਲੋ ਤੇ ਦੋ ਉੱਥੇ ਕਿਵੇਂ ਨੀਂਦ ਆਵੇ ਉਹਨੂੰ
ਉਹ ਬੱਚੇ ਨੂੰ ਕਰਿ ਸਵੇਰੇ ਮੈਚ ਖਿਲਵਾਣਾ, ਬੱਚੇ ਨੂੰ ਰੈਸਟ ਤੇ ਦੋ ਪੂਰਾ। ਬਾਕੀ ਏਸੀ ਵਗੈਰਾ ਤਾਂ ਸੀ, ਏ ਸੀ ਤਾਂ ਸਭ ਕੁਛ ਸੀ ਉੱਥੇ ਕੋਈ ਚੱਕਰ ਨੀਂ ਏਂ।
ਅ ਹੋਰ ਤੁਸੀ ਕੀ ਕਰਦੇ ਓ ਫਿਰ। ਤੁਹਾਡੀ ਕੋਈ ਹੋਬੀ, ਹਾਜੀ।
ਹੋਬੀ ਮੈਨੂੰ ਡਾਸਿੰਗ ਕਰ ਹੋਰ ਪੇਟਿੰਗ ਦਾ ਸ਼ੌਕ ਐ, ਅੱਛਾ-ਹੂੰ।
ਤਦੇ ਹਊਸ ਵਾਈਫ ਤੋ
ਨਹੀ- ਨਹੀ ਮੈ ਕੰਮ ਕਰਦੀ ਆ, ਔਫਿਸ- ਔਫਿਸ ਚ ਬੈਠੀ ਹੋਈ ਆ ਮੈ ਆਪਣੇ ਏਸ ਵਕਤ ਤੁਹਾਡੇ ਨਾਲ ਗੱਲ ਕਰ ਰੀ ਆ, ਨਾਲ ਮੈ ਆਪਣਾ ਕੰਮ ਵੀ ਦੇਖ ਰੀ ਆ।
ਅੱਛਾ ਜੀ, ਫਿਰ ਕਾਫੀ ਮੁਸ਼ਕਿਲ ਹੁੰਦਾ ਹੋਏਗਾ।
ਹੁੰ ਬੜਾ ਮੁਸ਼ਕਿਲ ਹੁੰਦਾ ਬੱਚਿਆ ਨੂੰ ਬੱਚਿਆ ਨੂੰ ਮੈਨੇਜ ਕਰਨਾ ਔਰ ਘਰ ਦੇਖਣਾ ਮੁਸ਼ਕਿਲ ਤੇ ਹੁੰਦੀ ਏ ਐਹ ਆਦਤ ਪੈ ਜਾਂਦੀ ਏ, ਹੁਣ ਤੇ ਹੋ ਗਏ ਮੈਨੂੰ ਚਾਰ ਸਾਲ ਹੋ ਗਏ।
ਅੱਛਾ
ਵਿਆਹ ਤੋਂ ਬਾਅਦ ਤੇ ਚਾਰ ਸਾਲ ਹੋ ਗਏ ਪੰਜ ਪਹਿਲੇ ਵੀ ਕੰਮ ਕੀਤਾ ਜੋਬ ਕੀਤੀ ਵਿਆਹ ਤੋਂ ਪਹਿਲੇ ਬੋਤ ਟਾਈਮ ਕੀਤੈ, ਸੱਤ-ਅੱਠ ਸਾਲ ਕੀਤੈ।
ਅੱਛਾ-ਜੀ, ਫਿਰ ਤੁਸੀ ਲੰਚ ਤੇ ਆ ਕੇ ਕਰੰਦੇ ਹੋਗੇ
ਨਈ ਲੰਚ ਨੀ ਲੈ ਕੇ ਜਾਂਦੀ ਵੈਸੇ ਸਨੈਕਸ ਵਗੈਰਾ ਮਿਲ ਜਾਂਦੇ ਐਥੇ ਟੀ ਮਿਲ ਜਾਂਦੀ ਏ, ਟੀ ਟਾਈਮ ਹੁੰਦੈ, ਘਰ ਜਾ ਕੇ ਲੰਚ ਢਾਈ-ਤਿੰਨ ਵਜੇ ਘਰ ਪੋਂਚ ਜਾਈਦਾ।
ਅੱਛਾ, ਹੁੰ, ਪਤਾ ਹੈ
ਓਹ ਬੱਚਿਆਂ ਬੱਚੇ ਨੂੰ ਬੇਟੇ ਨੂੰ ਪਿੱਕ ਕਰਦੇ ਬੱਸਸਟੋਪ ਤੋਂ ਓਹਨੂੰ ਪਿੱਕ ਕਰਕੇ ਘਰ ਪੋਂਚਦੀ ਆ।
ਓਹ ਵਾਪਿਸ ਆਨ ਵਾਲੇ ਨੇ ਯਾ ਕਦੋਂ?
ਅੱਜ ਤੇ ਅੱਜ ਤੇ ਬੇਟੇ ਨੇ ਉਥੇ ਚਾਰ ਦਿਨ ਉਥੇ ਈ ਰਹਿਨੈ ਮੈਚ ਖੇਲਨੈ ਓਹਨੇ ਅੱਜ ਤੇ ਬੇਟੇ ਨੂੰ ਪਿੱਕ ਨੀ ਕਰਨਾ ਆਰਾਮ ਨਾਲ ਨਿਕਲਾਂਗੀ ਤਿੰਨ ਵਜੇ ਤੱਕ, ਬੰਦਾ ਸੋਚਦਾ ਈ ਏ ਨਾ ਕੰਮ ਗਾਲੀਏ, ਓਹ ਚੀਜ਼ ਹੋ ਜਾਦੀ ਏ ਨਾ। ਫਿਰ ਬੱਚਿਆ ਨਾਲ ਫਿਰ, ਹੁਨ ਗਿਆ ਹੋਇਐ ਘਰ ਸ਼ਾਂਤੀ ਇੰਨੀ ਐ ਬੱਚੇ ਨੂੰ ਬੱਚੇ ਬਿਨਾ ਘਰ ਖਾਲੀ ਹੋ ਜਾਂਦਾ ਨਾ ਨਈ ਮੇਰੀ ਗੁੜੀਆ ਛੋਟੀ ਜੇਹੜੀ ਓਹ ਬੋਤ ਬੋਲਦੀ ਦੀ ਏ ਮੁੰਡਾ ਤੇ ਬੋਲਦਾ ਈ ਨੀ, ਓਹਨੇ ਤੇ ਰੋਣਾ-ਰੁਣਾ ਕੁਛ ਨੀ, ਓਹ ਬਹੁਤ ਘੱਟ ਬੋਲਦੈ
ਅੱਛਾ
ਬੋਲਦੈ ਉਂਞ ਗੁੜੀਆ ਚੁੱਪ ਨੀ ਕਰਦੀ, ਰੌਨਕ ਰੋਲਤੇ ਓਹਦੇ ਨਾਲ ਆ ਤੇ ਰਾਤੀ ਮੈ ਓਹਨੂੰ ਕਹਿ ਰਹੀ ਸੀ ਮੈ ਕਿਹਾ ਜੈਜ਼ ਬਈ ਬੇਟਾ ਓਹ ਵੀਰ ਜੀ ਨੂੰ ਮਿਸ ਕਰ ਰਹੀ ਆਂ ਮੈਂ ਤੇ ਮੈਂਨੂੰ ਖਾਲੀ ਖਾਲੀ ਪਨ ਲੱਗ ਰਿਐ ਕਹਿੰਦੀ ਮੰਮਾ ਤੇ ਤੁਸੀਂ ਵੀਰ ਜੀ ਦੇ ਨਾਲ ਚਲੇ ਜਾਨਾ ਸੀ ਤੁਸੀਂ ਨਾਲ ਈ ਚਲੇ ਜਾਂਦੇ। ਓਨੂੰ ਰਿਕਵੈਸਟ ਕਰਨੀ ਸੀ ਕਿ ਮੈਨੂੰ ਨਾਲ ਲੈ ਜਾਓ ਮੈਚ ਇਚ, ਮੈ ਕਿਹਾ ਅੱਛਾ ਤੇ ਓਹਨੂੰ ਗੁੱਸਾ ਆ ਰਿਆ ਸੀ ਕਿ ਮੈ ਕੋਲ ਬੈਠੀ ਆਂ ਤੇ ਓਹਨੂੰ ਮਿਸ ਕਿਓ ਕਰ ਰਹੀ ਏ। ਮੈ ਤੇ ਓਹਨੂੰ ਛੇੜ ਰਈ ਸੀ ਪਹਿਲੀ ਵਾਰੀ ਗਿਆ ਨਾ ਮੁੰਡਾ ਦੂਰ ਥੋੜਾ ਲੱਗਦਾ ਈ ਏ ਹੋਰ ਤੁਸੀ ਸੁਣਾਓ ਤੁਹਾਡਾ ਕੀ ਚਲਦੈ? ਠੀਕ ਚਲ ਰਿਆ? ਕੀ ਤੁਸੀ ਸਟੱਡੀ ਕਰਦੇ ਓ ਕੀ ਕਰਦੇ ਓ?
ਨਈ-ਨਈ, ਮੈ ਸਟੱਡੀ ਵੀ ਕਰਦਾ ਤੇ ਹਜੇ ਮੈਂ ਕੰਮ ਸਿੱਖ ਵੀ ਰਿਹਾ ਮਤਲਬ ਕੰਪਨੀ ਜਾਨਾ ਤੇ ਤਿੰਨ ਵਜੇ ਜਾਨਾ ਮੈ ਅੱਜ, ਥੋੜਾ ਲੇਟ ਈ ਏ ਇੰਸਟੀਟਿਊਟ ਟਾਇਪ
ਅੱਛਾ-ਅੱਛਾ ਨਾਲ ਤੁਸੀ ਕੰਮ
ਹਾਂਜੀ-ਹਾਂਜੀ ਹੋਰ ਅਹ ਬਸ ਦਿਨ ਇਹਦੇ ਚ ਈ ਚਲੇ ਜਾਂਦਾ ਪਹਿਲੇ ਓਥੇ ਜਾਈਦਾ ਫੇਰ ਗੁਰਦੁਆਰੇ ਜਾਨਾ ਹੁੰਦਾ ਫਿਰ ਰਾਤ ਈ ਹੋ ਜਾਂਦੀ ਐ।
ਗੁਰੂ ਘਰ ਨਾਲ ਜੁੜੇ ਓ ਬੋਤ ਅੱਛੀ ਗੱਲ ਐ
ਓਹ ਤੇ ਹੈ ਪਰ ਪਰ ਮੁਸ਼ਕਿਲ ਹੀ ਹੁੰਦੈ ਰੋਜ਼ ਹੈਂਡਲ ਕਰਨਾ, ਪਾਠ ਕਰਨਾ ਰੋਜ, ਕਦੇ-ਕਦੇ ਹੋ ਵੀ ਨਈ ਪਾਂਦਾ ਫੇਰ।
ਹੂੰ।
ਹੁਨ ਤੁਸੀਂ ਦੱਸੋ, ਤੁਸੀਂ ਫੇਰ ਅਂ ਤੁਸੀਂ ਫਿਰ ਕੀ-ਕੀ ਕਰਦੇ ਹੋ ਹੋਰ ਮਤਲਬ ਔਫਿਸ ਤੋਂ ਬਾਅਦ ਜਾਂ
ਔਫਿਸ ਤੋਂ ਬਾਦ ਮੈਂ ਇੱਕ ਮੇਕਅਪ ਆਰਟਿਸਟ ਹੈਗੀ ਹਾਂ ਤੇ ਕੋਈ ਅਗਰ ਮੇਕਅੱਪ ਆਰਟਿਸਟ ਬੁਕਿੰਗ ਆਂਦੀ ਮੇਕ ਮੇਕਅੱਪ ਵੀ ਕਰਦੀ ਜਾਕੇ ਤੇ ਐਕਸਟਰਾ ਕੰਮ ਬੜੇ ਫੜੇ ਨੇ ਆਪਣੇ ਐਕਸਟਰਾ ਕੰਮ ਔਨਲਾਈਨ ਜਿੱਦਾਂ ਐਸਟਰਾ ਇਨਕਮ ਸਭ ਨੂੰ ਚਾਈਦੀ ਏ ਅਜਕਲ ਤੇ ਓ 'ਚ ਬਾਕੀ ਘਰ ਮੈਨੇਜ ਹਾਂ। ਘਰ ਮੈਨੇਜ ਕਰਨਾ ਘਰ ਜਾ ਕੇ ਘਰ ਦੇ ਕੰਮ ਬੋਤ ਹੁੰਦੇ ਨੇ ਬ ਬੇਟੇ ਨੂੰ ਕਲਾਸ ਡਰੋਪ ਕਰਨ ਜਾਉ ਬੇੇ ਦੀ ਬ ਬਾਸਕਿਟਬਾਲ ਕਲਾਸ ਹੁੰਦੀ ਏ ਸਪੋਰਟਸ ਦੀ ਬੇਟੀ ਦੀ ਡਾਂਸ ਕਲਾਸ ਹੁੰਦੀ ਆ ਬੇਟੀ ਮੇਰੀ ਬੋਤ ਟੈਲੈਂਟਿਡ ਆ। ਡਾਂਸ ਸ਼ੋਜ ਡਾਂਸ ਦੇ ਜੇੜੇ ਓਡੀਸ਼ਨ ਹੁੰਦੇ ਦਿੰਦੀ ਰੈਂਦੀ ਐ ਤੇ ਉਨੂੰ ਵੀ ਦੀ ਦੀ ਦੇ ਘਰ ਜਾ ਕੇ ਦੋਨੋ ਬੱਚਿਆਂ ਨੂੰ ਮੈਨੇਜ ਕਰੋ ਦਿਨ ਪਤਾ ਈ ਲੱਗਦਾ। ਨਾਲੇ ਸੱਸ ਦੀ ਸੇਵਾ ਵੀ ਕਰੀ ਦੀ ਘਰ ਜਾ ਕੇ ਰੋਟੀ ਪਾਣੀ ਦੇਖਣਾ ਕਰਨਾਂ। ਬਜ਼ੁਰਗ ਮਾਤਾ ਜੀ ਸਾਡੇ ਘਰ ਰੈਂਦੇ ਨੇ।
ਹੋ ਤੁਸੀਂ ਫੇਰ ਮੇਕਅਪ ਆਰਟਿਸਟ ਵੀ ਹੈਗੇ ਹੋ ਫਿਰ ਤੁਸੀਂ ਕੇੜੇ ਬ੍ਰਾਂਡ ਦਾ ਯੂਜ ਕਰਦੇ ਹੋ ਜਾਦਾਤਰ
ਬ੍ਰੈਂਡ ਦੇਖੋ ਅੱਛੇ ਬ੍ਰੈਂਡ ਜੇੜੇ ਅੱਛੇ ਨੇ ਸਾਰੇ ਯੂਜ ਕਰੀ ਦੇ ਨੇ। ਕਿਉਂਕਿ ਲੋਕਲ ਬ੍ਰੈਂਡ ਆਪਾਂ ਯੂਸ ਨਈ ਕਰਦੇ ਕਿਉਂਕਿ ਦੇਖੋ ਕੁਛ ਮੈਟਿਕ ਬੋਤ ਮਹਿੰਗਾ ਆਂਦਾ। ਆਪਾਂ ਜਰਨਲ ਪ੍ਰੋਡਕਟਸ ਲਗਾਣੇ ਆਂ ਤਾਂ ਕਿ ਕਰਾਉਣ ਵਾਲੇ ਨੂੰ ਵੀ ਤਸ ਚੱਲੀ ਰਵੇ ਕਰਨ ਵਾਲੇ ਨੂੰ ਵੀ ਅੱਛਾ ਲੱਗੇ ਕਿ ਹਾਂ ਵੀ ਓ ਦੁਬਾਰਾ ਤੁਹਾਨੂੰ ਵੀ ਕਸਟਮਰ ਦੁਬਾਰਾ ਬੁਲਾਏ। ਏ ਹੁੰਦਾ ਕਿ ਤੁਸੀਂ ਐਸਾ ਕੰਮ ਦੋ ਤੁਹਾਨੂੰ ਬੰਦਾ ਦੁਬਾਰਾ ਬੁਲਾਵੇ
ਜਦੋ ਆਪਾ ਆਈ ਸੀ ਆਈ ਮੈਂ ਆਈ ਸੀ ਆਈ ਬੈਂਕ 'ਚ ਕੰਮ ਕਰਦੀ ਸੀ ਪੈਲੇ ਇੱਕ ਗੱਲ ਮੈਨੂੰ ਸਿਖਾਈ ਗਈ ਸੀ ਟ੍ਰੇਨਿੰਗ 'ਚ ਕਿ ਤੁਸੀਂ ਆਪਣੀ ਕਸਟਮਰ ਨਈ ਬਣਾਣਾ ਕਲਾਇੰਟ ਬਣਾਉਣਾ ਕਸਟਮਰ ਓ ਹੁੰਦਾ ਜੇੜਾ ਇੱਕ ਵਾਰੀ ਆਇਆ ਦੁਬਾਰਾ ਸ਼ਾਇਦ ਨਾ ਵੀ ਆਏ। ਬਟ ਕਲਾਇੰਟ ਹੁੰਦਾ ਜੋ ਤੁਹਾਡੇ ਕੋਲ ਬਾਰ-ਬਾਰ ਆਏਗਾ ਤੁਸੀਂ ਆਪਣਾ ਅੱਛਾ ਕੰਮ ਦੇਣਾ ਬੈਸਟ ਕੰਮ ਦੋ। ਕਿ ਓ ਬੰਦੇ ਦੋ ਬੰਦੇ ਨੂੰ ਦੱਸੇਗਾ ਤੁਹਾਨੂੰ ਫਿਰ ਤਾਨੂੰ ਰੋਲ ਕਸਟਮਰ ਆਣਗੇ ਇਸ ਤਰ੍ਹਾਂ ਇਰ੍ਹਾਂ ਕੰਮ ਕਰਦੇ ਆਂ।
ਵਿਹਾਰ ਮਤਲਬ ਆਪਣਾ ਬੈਸਟ ਦੇਣਾ ਹੁੰਦਾ ਤਾਂ ਕੀ ਬਾਰ-ਬਾਰ ਕਸਟਮਰ ਆਏ ਹਾਂਜੀ‌।
ਬਿਲਕੁਲ ਓ ਦੁਬਾਰਾ ਤੁਆਡੇ ਕੋਲ ਆਏਗਾ ਤੁਆਡੇ ਕੋਲ ਵੀ ਆਏਗਾ ਦੋ ਬੰਦੇ ਦੱਸ ਗਾ ਵੀ ਇਨਾਂ ਨੇ ਬੜਾ ਅੱਛਾ ਕੰਮ ਕੀਤਾ ਮੇਨ ਮਾਊਥ ਹਾਂਜੀ।
ਫੇਰ ਤੁਸੀਂ ਮੇਕਅਪ ਤੋਂ ਪੈਲੇ ਸਕਿੰਨ ਕੇਅਰ ਵੀ ਕਰਦੇ ਹੋ ਜਿਵੇਂ ਕੁਛ ਟੋਨੇ ਆ ਹੁੰਦੇ ਆ ਮੋ ਸ਼ਾ ਲਗਾਂਦੇ ਨੇ ਜੋ ਜ਼ਰੂਰੀ ਹੁੰਦੇ ਨੇ ਹਾਂਜੀ।
ਕਿੰਨ ਨੂੰ ਰੈਡੀ ਕਰਨਾ ਪੈਂਦਾ ਤੁਸੀਂ ਐਵੇਂ ਤਾਂ ਮੇਕਅੱਪ ਨਈ ਕਰ ਸਕਦੇ ਨਾ। ਥੱਲੇ ਇੱਕ ਬੇਸ ਬਣਾਣਾ ਪੈਂਦਾ ਜਿਵੇਂ ਘਰ ਦੀ ਨੀਂਵ ਰੱਖਦੇ ਆਂ ਆਪਾਂ ਬੇਸ ਅੱਛਾ ਹੋਏਗਾ। ਤਾਂ ਈ ਤੁਆਡਾ ਮੇਕਅੱਪ ਚੱਲੇਗਾ ਨਈ ਤਾਂ ਤੁਆਡਾ ਮੇਕਅੱਪ ਨਈ ਚੱਲ ਪਾਏਗਾ। ਲੋਕੀ ਉੱਪਰ ਥੋਪ ਲੈਂਦੇ ਆ ਪਰ ਨੀਚੇ ਜੇੜਾ ਕੰਮ ਕਰੋਗੇ ਬੇਸ ਉਹੀ ਉਨੂੰ ਟਿਕਾਂਦਾ। ਸਕਿੰਨ ਨੂੰ ਬਚਾਣਾ ਵੀ ਜ਼ਰੂਰੀ ਏ ਹਾਂਜੀ। ਹਾਂ ਕਰੈਕੀ ਹਾਂ ਕੇਕੀ ਹੋ ਜਾ ਕਰੈਕ ਨਾ ਹੋਏ ਮੇਕਅਪ ਤੁਆਡਾ ਮੇਨ ਅਸੀਂ ਸਿੱਖਿਆ ਹੁੰਦਾ ਤੁਸੀਂ ਟ੍ਰੇਨਿੰਗ ਸਿੱਖਦੇ ਆ ਨਾ ਸਾਨੂੰ ਈ ਸਿਖਾਇਆ ਜਾਂਦਾ ਤੁਸੀਂ ਕਸਟਮਰ ਜੇੜਾ ਨਾ ਮੂੰਹ ਨੀ ਨਈ ਖਰਾਬ ਕਰਨਾ। ਉਦੀ ਸਕਿੰਨ ਨੂੰ ਪੈਲੇ ਪ੍ਰੈਪ ਕਰਨਾ। ਸਕਿੰਨ ਨੂੰ ਰੈਡੀ ਕਰਨਾ ਸੰਕਿਨ ਸਾਹ ਵੀ ਲੈ ਪਾਏ ਬਰੀਬਲਮ ਉਦੇ ਪੋਰਸ ਇਸੇ ਨੂੰ ਕਰਨਾ। ਰੈਡੀ
ਕਿ ਏਦੇ ਕੋਲ ਕੈਮੀਿਕਲ ਯੂਜ਼ ਹੁੰਦਾ ਫੇਸ ਤੇ ਹੈ ਤੇ ਕੈਮੀਕਲ ਈ। ਸਕਿਨ ਨੂੰ ਡੈਮੇਜ ਵੀ ਨਾ ਕਰੇ ਤੇ ਓਦੇ ਅਕੋਡਿੰਗ ਆਪਾਂ ਚਾਰਜ ਵੀ ਕਰਦੇ ਆਂ। ਜੇੜਾ ਜਿੰਨਾ ਅੱਛਾ ਪ੍ਰੋਡਕਟਸ ਯੂਜ਼ ਹੋ ਗਿਆ ਓ ਤੁਸੀਂ ਚਾਰਜ ਕਰੋਗੇ। ਕਿਉਂਕਿ ਮੇਕਅੱਪ ਤਾਂ ਕੋਈ ਵੀ ਕਰ ਸਕਦੈ ਬਟ ਇੱਕ ਤਸੱਲੀ ਵਾਲਾ ਮੇਕਅਪ ਫਿਰ ਓ ਚੀਜ਼ ਕੰਮ ਕਰਦੀ ਐ ਨਾ।
ਹਾਂਜੀ।
ਤੇ
ਤੁਸੀਂ ਹਜੇ ਕਿ, ਹਜੇ ਤੁਸੀਂ ਕਿੱਥੇ ਕੰਮ ਕਰਦੇ ਓ?
ਮੈਂ ਹਰਦੇ ਫਿਲਾ-ਫਿਲਾਂਸਰ ਕੰਮ ਕਰਦੀ ਆ ਜਿੱਦਾਂ ਮੈਨੂੰ ਮੇਰੇ ਕਸਟਮਰ ਜਿੰਨਾ ਨੇ ਕਰਾਏਆ ਓ ਦੁਬਾਰਾ ਬੁਲਾਂਦੇ ਨੇ। ਯਾਂ ਮੈਂ ਘਰ ਜਾਨੀ ਆ ਯੇ ਮੇਰੇ ਘਰ ਆ ਗਏ ਕਿਉਂਕਿ ਮੈਂ ਜੋਬ ਕਰ ਰਈ ਆਂ ਫਿਲਹਾਲ। ਹਾਂਜੀ?
ਜੇੜਾ ਤੁਸੀਂ ਔਫਿਸ ਵਾਲਾ ਦੱਸ ਰਏ ਸੀ ਔਫਿਸ ਜਾਂਦੇ ਓ, ਓ ਕੇੜਾ ਨੇ?
ਓ ਦੇਖੋ ਮੈਂ ਐਡਮਿੰਨ ਕੰਮ ਕਰਦੀ ਆ, ਔਫਿਸ ਦਾ ਬੈਕਇਨ ਮੈਨੇਜਰ ਕੰਮ ਕਰਦੀ ਆਂ। ਸੰਭਾਲਦੀਆਂ ਸਾਰਾ ਦੇਖਦੀਆਂ ਤੇ ਏਸ ਤਰਾਂ ਟਾਈਮ ਪਤਾ ਨੀ ਲੱਗਦਾ, ਬਸ ਪੂਰਾ ਦਿਨ ਆਪਨਾ ਔਫਿ
ਹੂੰ, ਤੁਸੀਂ ਬੈਂਕ ਚੋਂ ਯਾਂ ਸਕੂਲ ਦੀ ਗੱਲ ਕਰ ਰਏ ਓ?
ਮੈਂ, ਜੀ ਮੇਰਾ ਬੇਸਿਕਲੀ ਪ੍ਰੋਫਾਈਲ ਬੈਂਕ ਇੰਨ ਮੈਨੇਜਰ ਦਾ ਏ ਮਤਲਬ ਏ ਇੱਕ ਤਰਾਂ ਦਾ ਸਕੂਲ ਈ ਐ, ਹਾਂਜੀ-ਹਾਂਜੀ ਬਾਕੀ ਤੁਆਡਾ ਨਾ ਮੈਨੂੰ ਗੱਲ ਕਰਕੇ ਬੋਤ ਅ
ਹਾਂਜੀ।
ਤੇ ਮੈਂ ਤੁਆਡੇ ਨਾਲ ਫਿਰ ਅਸੀਂ ਗੱਲ ਫਿਰ ਅਸੀਂ ਦੁਬਾਰਾ ਫਿਰ ਗੱਲ ਕਰਾਂਗੇ ਚੰਗੀ
ਹਾਂਜੀ ਓ ਤੇ ਹੈ, ਜੀ-ਜੀ।
ਤੁਸੀਂ ਕਰਦੇ ਰੈਣਾ ਗੱਲ।
ਜੀ ਹਾਂਜੀ ਹੋਰ, ਹਾਂਜੀ, ਸਸ੍ਰੀ ਕਾਲ ਜੀ। ਸਸ ਸਸ੍ਰੀ ਕਾਲ, ਚਲੋ